ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕਿੱਦਾਂ ਜੀ?
ਵਧੀਆ ਜੀ ਵਧੀਆ। ਤੁਸੀ
ਹੋਰ ਘਰ ਘਰ ਸਭ ਵਧੀਆ। ਅਸੀ ਵੀ ਸਭ ਵਧੀਆ।
ਵਧੀਆ ਸਾਰੇ ਵਧੀਆ ਜੀ। ਹੋਰ ਕੀ ਕਰਦੇ ਸੀ ਜੀ?
ਬਸ ਕੁਛ ਨੀ ਨਾਸ਼ਤੇ ਪਾਣੀ ਚ ਲੱਗੇ ਹੋਏ ਆਂ। ਨੰਦਾਂ ਆਈਆਂ ਹੋਈਆਂ ਨੇ, ਬੱਚੇ ਆਏ ਹੋਏ ਨੇ। ਨਨਾਨਾਂ ਸਾਡੀਆਂ। ਹੋਰ ਸਾਰੇ ਬੱਚੇ ਸੁੱਤੇ ਪਏ ਐਂ। ਹੁਣ ਘਰ ਦਾ ਹਜੇ ਨਾ ਕੰਮ ਹੋਇਆ ਨਾ ਕੁਛ। ਹੁਣ ਓ ਉੱਠਨਗੇ ਫੇਰ ਨਾਸ਼ਤੇ ਬਨੇਂਗੇ ਫੇਰ
ਹਾਂਜੀ ਹਾਂਜੀ। ਨਈ ਆਪਾਂ ਤੇ ਵੇਲੇ ਹੋ ਗਏ ਆਂ। ਬਸ ਹੁਣ ਸਾਰਾ ਕੰਮ ਨਿਪਟਾਏਆ ਦੁਪੈਰ ਦੀ ਦਾਲ ਬਣਾਈ ਐ ਮਾਂ ਛੋਲੇਆਂ ਦੀ। ਮੈਂ ਕੈ ਚਲੋ ਐਹੀ ਬਣਾ ਲਈਏ। ਸਮਝ ਨੀ ਆ ਰੇਆ ਸੀ ਕੀ ਬਣਾਈਏ?
ਸਬਜੀ ਦਾ ਤੇ ਬੜਾ ਈ ਰੋਲਾ ਐ ਬਈ ਕੀ ਬਨਾਈਏ। ਮੈਂ ਤਾਂ ਖੁਦ ਨੀ ਸਮਝ ਆਂਦਾ ਕੱਲ ਟਿੰਡੇ ਬਨਾਏ ਐ। ਖਾ ਲੇ ਖਾ ਲੇ ਹੁਣ ਪਏ ਐ ਜੇੜੇ ਪਏਂ ਐ ਬਸ। ਬੱਚੇ ਖਾਂਦੇ ਕੋਈ ਨੀ।
ਬੱਚੇ ਅੱਜ-ਕੱਲ੍ਹ ਦੇ ਸੁਨਦੇ ਕਿੱਥੇ ਨੇ ਕੈਨਾ ਈ ਨੀ ਮੰਨ ਅੱਜ-ਕੱਲ ਤਾ ਜਮਾ ਈ। ਹਾਂਜੀ, ਹਾਂਜੀ ਹਾਂਜੀ। ਹੋਰ ਸੁਨਾਓ ਜੀ।
ਬਸ ਹੋਰ ਮੂਵੀ ਮਾਵੀ ਦੇਖਨ ਗਏ ਨੀ ਗਏ? ਅੱਜ ਅੱਜ ਹੋਈ ਐ ਮੇਰੀ ਚਲ ਕੈਰੀ ਓਨ ਜੱਟਾ।
ਅੱਛਾ ਜੀ। ਆਪਾਂ ਧੇਆਨ ਈ ਨੀ ਦੇਂਦੇ ਜਾਦਾਤਰ ਮੂਵੀਜ਼ ਚ ਨਾ। ਘੱਟਵਾਦੀ ਹੋ ਜਾਂਦਾ। ਪਿੱਛੇ ਦੇਖ ਕੇ ਆਏ ਸੀ ਇਸ਼ਕਾਂ ਦੇ ਲੇਖੇ। ਦੁਬਾਰਾ ਮੁੜ ਕੇ ਗਏ ਨੀ। ਨਾਲੇ ਕੁਛ ਬੱਚੇਆਂ ਕਰਕੇ ਟਾਈਮ ਈ ਨੀ ਮਿਲਦਾ ਨਿਆਣੇਆਂ
ਹਾਂ। ਪਰ ਹੈ ਵਧੀਆ ਫਿਲਮ ਪੂਰੀ।
ਮਜਾਕ ਵਾਲੀ ਹੈਗੀ ਹਾਸੇ ਮਜਾਕ ਆਲੀ।
ਨਾ ਐਂਡ ਨੀ ਕੁੱਛ ਵੀ ਦਿਖਾਏਆ ਵੀ ਮੇਨ ਲਗੂ ਓਨੂੰ ਵੀ ਸਈ ਕਰ ਦੇਨਾ ਚਾਈਦਾ ਸੀ ਏਨਾਂ ਨੂੰ।
ਹਾਂਜੀ ਹਾਂਜੀ। ਸਈ ਗੱਲ ਐ। ਏਜ ਹੁਨ ਆਈ ਐ ਮੂਵੀ ਕੈ ਰੇ ਓ ਅੱਜ ਆਈ ਐ। ਓ ਹਾਸੇ ਮਜਾਕ ਵਾਲੀ ਹੈਗੀ ਏ?
ਹਾਂ ਹਾਂ, ਕੈਰੀ ਓਨ ਜੱਟਾ ਪੈਲਾ ਪਾਟ ਸੈਕਿੰਡ, ਥਰਡ ਮੈਂ ਕੈਰੀ ਏਨੀ ਕੋਮੇਡੀ ਫਿਲਮ ਐ ਪੰ
ਅੱਛਾ ਜੀ। ਤੇ ਦੇਖਨੀ ਤੇ ਬਨਦੀ ਐ ਫੇਰ। ਹੁਣ ਇਕ ਰਸ਼ ਵੀ ਬੋਤ ਹੋਣਾ ਨਾ ਫਿਲਮਾਂ ਚ ਤਾਂ।
ਹਾਂ, ਅੱਜ ਤਾਂ ਮੇਰੇ ਖੇਆਲ ਅੱਜ ਹੀ ਹੋਈ ਐ। ਆਪਨੇ ਅੱਜ ਹੀ ਲੱਗੇਗੀ ਕੇਅ ਰਹੇ ਤੇ ਨਾ, ਟਵੰਟੀ ਸਿਕਸ ਨੂੰ ਹੋ ਜੇਗੀ।
ਅੱਛਾ ਜੀ ਏਥੇ ਛੱਬੀ ਤਰੀਕ ਲੱਗਨੀ ਸੀ ਜੀ, ਅੱਛਾ ਜੀ ਫੇਰ ਤੁਸੀਂ ਜਾਨਾ।
ਸੋਚੇਆ ਤਾਂ ਸੀ ਏਅ ਕਹੂੰਗੀ, ਆਪਨੇ ਹਸਬੈਂਡ ਨੂੰ ਮੈਂ ਤਾਂ ਪਹਿਲੇ ਹੀ ਕੇਅ ਰੱਖਿਆ ਸੀ, ਹੁਨ ਸਾਰੇ ਜਣੇ ਆਏ ਹੋਏ ਆ ਹੁਨ ਪਤਾ ਪਤਾ ਨੀ ਅਜੇ ਜਾਨ ਨਾ ਜਾਨ ਬੱਚੇ-ਬੱਚੇ
ਅੱਛਾ ਜੀ, ਅੱਛਾ ਬਸ ਏਨਾ ਏਦੇ ਪਾਪ ਪਾਪਾ ਨੂੰ ਟਾਈਮ ਹੀ ਨੀ ਮਿਲਦਾ, ਫਿਰ ਲੈ ਕੇ ਕਿੱਥੇ ਜਾਨਗੇ, ਬਸ ਸਵੇਰੇ ਜਾਂਦੇ ਨੇ ਰਾਤ ਨੂੰ ਆਂਦੇ ਨੇ ਬਸ।
ਤੇ ਏਹੀ ਤਾਂ ਕੰਮ ਮੇਰੇ ਹਸਬੈਂਡ ਦਾ ਓ ਕਿਥੇ ਲੈ ਕੇ ਜਾਨੇ ਆ ਕੇਹਾ ਹੈ, ਕਹਿੰਦੇ ਹਾਂ ਮੈਂ ਲੇਜੂਗਾ, ਹੁਨ ਜਦ ਲੈ ਕੇ ਜਾਨਗੇ ਤਾਂ ਹੀ ਤਾਂ ਲੈ ਕੇ ਜਾਨਗੇ। ਮੈਂ ਅੱਜ ਪੁੱਛਾਂਗੀ, ਆ ਮੈਨੂੰ ਵੀ ਯਾਦ ਆ ਗੇਆ, ਮੂਵੀ ਤੋਂ ਹਾਂ ਕਿ ਮੈਨੇ ਕੇਅ ਰੱਖਿਆ ਸੀ, ਨੀ ਮੈਂ ਤਾਂ- ਭੁੱਲੀ ਬੈਠੀ ਸੀ।
ਅੱਛਾ ਜੀ, ਅੱਛਾ।
ਉ ਹੁਨ ਅਗਰ ਅੱਜ ਲੈ ਗਏ ਤਾਂ ਠੀਕ ਐ, ਨ-ਨ, ਨਨਾਨਾ ਆਈਆਂ ਵੀ ਆ ਫੇਰ ਉਨਾਂ ਨੂੰ- ਕਵਾਂਗੀ ਚਲੋ ਵੀ ਆ, ਆਪਾਂ ਚੱਲ ਕੇ ਦੇਖਦੇ ਆਂ, ਨਾ ਤਾਡੇ ਭਰਾ ਨੂੰ ਟੈਮ ਨੀ ਐ।
ਖਾਲੀ, ਹਾਂਜੀ-ਹਾਂਜੀ।
ਐ ਨਾ ਬੱਚੇ ਬਹੁਤ ਜੇਆਦਾ ਨੇ ਫੇਰ, ਉੱਥੇ ਖਰਦੂ ਤਾਨਾ ਤਾਰਾ।
ਤੇ ਨਾਲੇ ਖਰਚਾ ਵੀ ਬਹੁਤ ਹੋ ਜਾਨਾ ਨਾ, ਬੱਚੇਆਂ ਕਰਕੇ ਖਰਚਾ ਵੀ ਤੇ ਵਾਧੂ ਹੋ ਜਾਨਾ।
ਔਰ ਓ ਤਾਂ ਹੈ ਈ ਆ ਫੇਰ- ਗੱਲ ਐ ਨਾ ਫੇਰ ਕਾਹਾਂ ਤਾਂ ਬੰਦੇ ਨੇ ਚਾਰ ਟਿਕਟਾਂ ਲੇਨੀਆਂ ਫੇਰ ਕਹਾ ਅਸੀਂ ਹੈ ਵੀ ਕਿੰਨੇ ਕਮ ਸੇ ਕਮ ਪੰਦਰਾਂ ਸੋਲਾਂ ਬੰਦੇ।
ਹਾਂਜੀ-ਹਾਂਜੀ, ਫੇਰ ਦਾਅ ਹਜ਼ਾਰ ਸੀਰੇ ਚੜ੍ਹ ਜਾਓ, ਬੰਦਾ
ਹੋਰ
ਸਹੀ ਗੱਲ ਜੀ, ਕਹਿੰਦੇ ਬਾਹਰ ਨਿਕਲੋ ਨਾ। ਘਰੋਂ ਬਾਹਰ ਨਿਕਲੋ ਤੇ ਪਤਾ ਈ ਨੀ ਲੱਗਦਾ, ਸੌ ਦਾ ਨੋਟ ਕੀ ਏ, ਅਤੇ ਪੰਜ ਸੌ ਦਾ ਨੋਟ ਕੀ ਏ।
ਕੁਛ ਨਿਆਣੇ ਵੀ ਹੈਗੇ ਅਥਰੇ ਜੇ ਕਿਆ ਲੈ
ਔਰ ਫੇਰ ਨਾ ਫ਼ੇਰ ਏਹਨਾਂ ਨੂੰ ਜੇਹੜੇ ਬੈਠੇ-ਬੈਠੇ ਉੱਥੇ ਭੁੱਖ ਲੱਗਨੀਏ।
ਹਾਂਜੀ-ਹਾਂਜੀ, ਉਹੀ ਤੇ ਕੇਅ ਰਹੀ ਆਂ।
ਓ ਅੱਡ ਏ ਫੇਰ
ਥੀਏਟਰ ਚ ਆਹੀ ਤੇ ਦੇਖ ਲਓ ਨਾ, ਪੋਪਕੋਨ ਦਿੰਦੇ ਨੇ, ਜੋ-ਜੋ ਫ ਫੁੱਲੇ ਜੇ ਦਿੰਦੇ ਨੇ ਓ। ਕਿੰਨੇ ਮਹਿੰਗੇ ਨੇ ਸੌ ਰੁਪਏ ਦਾ ਵੀ ਕੀ ਆਖ, ਨਿਨੇ ਜਿਹੇ ਕੋਲੀ ਵੀ ਨੀ ਆਂਦੇ ਓ, ਤਾਂ ਇੰਨੇ ਜਿਹੇ ਦਿੰਦੇ ਨੇ ਓ।
ਹਾਂ ਫੇਰ ਅੰਦਰ ਕੇਅ ਤਾਂ ਰਹੀ ਆਂ, ਜਹਾ ਇੰਟਰਵੈਲ ਹੋਇਆ, ਫੇਰ ਬੱਚੇਆ ਨੂੰ ਏ ਲੱਗਦਾ, ਕੁਛ ਖਵਾ ਦੋ, ਮੰਮੀ ਕੁਛ
ਹਾਂਜੀ -ਹਾਂਜੀ ਸਹੀ ਗੱਲ ਆ ਜੀ, ਬੁਰੇ ਹਾਲ ਹੈ ਲੋਕਾ ਦੇ ਵੀ -ਕੀ ਕਰੀਏ ਬਸ।
ਅਰੇ ਉਨਾਂ ਨੂੰ ਵੀ ਛੱਡੋ, ਫੇਰ ਆਪਾਂ ਨੂੰ ਵੀ ਲੱਗ ਜਾਂਦੀ ਐ, ਹਾਏ ਕੁੱਛ ਖਾਨਾ ਚਾਹੀਦਾ ਬੱਚੇਆਂ ਦੀ ਤਾਂ ਆਪਾਂ ਕੇਅ ਦਈਏ।
ਸਹੀ ਗੱਲ ਤਿੰਨ ਘੰਟੇ ਦੀ ਵੀ ਤੇ ਫਿਲਮ ਵੀ ਤੇ ਚੱਲਦੀ ਐ, ਫੇਰ ਭੁੱਖ ਲੱਗ ਹੀ ਜਾਨੀ ਏ, ਨਾਲੇ ਆ ਗੱਲ। ਤਾਂ ਨਾ ਅੰਦਰ ਲੈ ਕੇ ਦੇਨ ਜਾਨਾ ਚਾਹੀਦਾ। ਵੀ ਕੋਈ ਬੰਦਾ ਕਿਵੇਂ ਜਾਵੇ, ਕਿਵੇਂ ਜਾਂ ਨੀ ਹੈਗਾ, ਬੰਦਾ ਖਾਨ-ਪੀਨ ਨੂੰ ਤਾਂ ਅੰਦਰ ਲੈ ਜਾਓ, ਫੁ ਖਾਨ ਵਿੱਚ ਤੇ ਦੇ ਦੋ। ਕਿ ਚਲੋ ਬੰਦਾ ਕੁੱਛ ਜੇ ਲੈ, ਜੇ ਚਿਪਸ, ਪਾਪੜ ਜੇ ਕੁਛ ਲੈ ਜੇ ਬੰਦਾ।
ਨਾ ਓ ਤਾਂ ਪਹਿਲਾਂ ਹੀ ਚੈਕਿੰਗ ਹੁੰਦੀ ਐ।
ਹਾਂਜੀ-ਹਾਂਜੀ।
ਮੇਰੀ ਚੈਕਿੰਗ ਹੋ ਕੇ-ਤਾਂ ਅੰਦਰ ਜਾਨੇ ਆ, ਕੀ ਲਿਪਨਾ ਲੈ ਜਾਨਗੇ।
ਹਾਂਜੀ, ਜੇਹੜੇ ਲੈ ਕੇ ਜਾਨ ਵਾਲੇ ਨੇ ਓ ਲੈ ਵੀ ਜਾਂਦੇ ਨੇ, ਕਦੇ ਜਰਾਬਾਂ ਦੇ ਵਿੱਚ ਵਾੜ ਕੇਦੇ ਕ
ਅਰੇ, ਅਸੀਂ ਹੁਨੀ ਮੈਂ ਆਪਨੇ ਪੇਕੇ ਗਈ ਸੀ, ਉੱਥੇ ਮੇਰੀ ਭ ਤੀਜੀ ਐਵੇਂ ਦੀ ਹੈ ਚੁਬੁਲੀ ਜੀ ਕਹਿੰਦੀ ਮੈਨੂੰ ਤਾਂ ਕੋਲਡ ਡਰਿੰਕ ਲੈ ਕੇ ਜਾਣੀ ਆ ਪਾਪੜ ਲੈ ਕੇ ਜਾਣੇ ਆ ਬਈਆ ਚੈਕਿੰਗ ਕਰ ਲਈ ਮੇਰੀ ਕੁੜੀ ਨੇ ਵੀ ਉਹਨੇ ਵੀ ਜਿਨਸਾਂ ਦੇ ਅੰਦਰ ਟੇਪਾਂ ਲਗਾ ਲਗਾ ਕੇ ਰੱਖ ਲਏ ਉੱਥੇ ਜਾ ਕੇ ਪਏ ਹੱਸ ਹੱਸ ਕੇ ਮੇਰਾ ਬੁਰਾ ਮੈਂ ਕਿਹਾ ਤੇ ਮੈਂ ਤਾਰੀ ਵੇਚਤੀ ਘੁੰਮ ਪਕੜੇਗਾ ਨਾ ਮੈਂ ਕਿਹਾ ਮੈਂ ਤਾਂ ਇੱਧਰ ਉੱਧਰ ਹੋ ਜਾਂਗੀ। ਮੈਂ ਕਿਹਾ ਜੇ ਤੁਸੀਂ ਫੜੇ ਗਏ ਮੈਂ ਕਿਹਾ ਮੇਰੀ ਬੇਇਜ਼ਤੀ ਹੋਊਗੀ।
ਉਹ ਤੇ ਹੈ ਹੀ ਆ ਬੇਸਤੀ ਵਾਲੀ ਗੱਲ ਹੈਗੀ ਆ ਨਿਆਣੇ ਨੇ ਕੰਮ ਕਰਦੇ ਪਏ ਨੇ
ਹ ਭੂਆ ਕਹਿੰਦੀ ਭੂਆ ਕੁਛ ਨੀ ਹੋਣਾ ਮੈਂ ਪਹਿਲਾਂ ਵੀ ਲੈ ਕੇ ਗਈ ਹਾਂ ਮੈਂ ਕਿਹਾ ਲੈ ਕੇ ਚੱਲ ਜਾਓ ਸੱਚੀ ਲੈ ਕੇ ਚਲੀ ਗਈ ਹ ਦੇਖ ਲੋੋ
ਅੱਛਾ ਜੀ ਤ ਮਸ਼ੀਨ ਨਾਲ ਸਕੈਨ ਨੀ ਕਰਦੇ ਮਸ਼ ਜ ਇਹਨਾ ਨਾਲ ਵੀ ਚੈਕਿੰਗ ਕਰਦੇ ਨੇ ਨਾ ਉਹਦੇ ਚ ਨੀ ਵੱਜ
ਉਹ ਨਾ ਫੇਰ ਟੰਗਾ-ਟੰਗਾ ਦੀ ਨੀਂ ਨਾ ਕਰਦੇ, ਜਿਵੇਂ ਆਪਾਂ ਉੱਪਰ- ਉੱਪਰ ਕਰਦੇ ਏਂ ਬਲਕੁਲ, ਪੈਰਾਂ ਦੇ ਹੱਲੇ ਤੱਕ ਤਾਂ ਕਰਦੇ ਈ ਨੀ ਕਰਦੇ ਉਹ
ਅੱਛਾ-ਅੱਛਾ, ਉੱਤੇ- ਉੱਤੇ ਈ ਕਰਦੇ ਨੇ ਬੱਸ। ਹਾਂ, ਜਨਾਨੀਆਂ ਨੂੰ ਉੱਤੇ- ਉੱਤੇ ਈ ਕਰਦੇ ਨੇ ਬੱਸ ਜੀ।
ਹੋਰ, ਫੇਰ ਅਗਲੇਆਂ ਨੇ ਇੰਨੀ ਚੀਜ਼ ਦਾ ਓ ਫਾਇਦਾ ਉਠਾ ਲੈਂਦੇ ਬੱਚੇ।
ਸਈ ਗੱਲ ਆ ਜੀ। ਹੋਰ ਕਿ ਦੇਖੋ ਮਨਗੋ- ਮੰਨੀ ਗੇ ਨਿਆਣਿਆਂ ਦੀ ਛੁੱਟੀਆਂ ਪਈਆ ਸਨ।
ਨਾ, ਆਪਾਂ ਤੇ ਘੁੰਮ ਆਏ।
ਅੱਛਾ, ਕਿੱਧਰ ਗਏ ਸੀ ਜੀ?
ਇੱਥੇ ਪਹਿਲਾਂ ਤਾਂ ਅਸੀਂ ਆਪਣਾ ਉੱਥੇ ਗਏ ਸੀ ਗੰਗੋਤੀ-ਮੋਤੀ ਪਹਾੜਾਂ ਚ। ਫੇਰ ਇੱਕ ਖੱਟੂ ਸ਼ਾਮ ਚ ਚਲੇ ਗਏ ਸੀ। ਵਧੀਆ, ਉੱਥੇ ਤਾਂ ਬਹੁਤ ਠੰਡ ਐ।
ਅੱਛਾ, ਸਵੈਟਰ ਦੀ ਲੋੜ ਪੈਂਦੀ ਹੋਣੀ ਐ?
ਹੋਰ, ਉੱਥੇ ਤਾਂ ਜੈਕਟਾਂ-ਜੁਕਟਾ ਅਸੀ ਸਭ ਲੈ ਕੇ ਗਏ ਸੀ, ਪਹਾੜੀ ਇਲਾਕਾ ਹੈ ਸਾਰਾ।
ਹਾਂਜੀ-ਹਾਂਜੀ, ਤੇ ਮਹਿੰਗਾ ਮਹਿੰਗਾਈ ਉੱਧਰ ਉਵੇਂ ਹੀ ਸਾਡੇ ਐਥੇ ਜਿਵੇਂ ਹੈਗੀ ਐ ਉੱਥੇ ਵੀ ਉਵੇਂ ਈ ਐ?
ਓਥੇ ਤਾਂ ਜਾਦੈ। ਬਾਹਰ ਜਾ ਕੇ ਮਿਲਦਾ ਕੀ ਆ ਉੱਥੇ ਪਹਾੜਾਂ ਚ, ਉੱਥੇ ਤਾਂ ਸਾ ਸਿੱਧੇ ਇੱਕ ਮੈਗੀਆਂ ਹੀ ਮਿਲਦੀਆਂ ਬਸ ਹੋਰ ਕੁਝ
ਹਾਂਜੀ-ਹਾਂਜੀ ਸਹੀ ਗੱਲ ਐ ਜੀ, ਆਹ ਤੇ ਬੰਦਾ ਪਾੜਾਂ ਤੇ ਜਾਏ ਨਾ ਤੇ ਆਪਣਾ ਇੱਕ ਛੋਟ ਟਾ ਜਾ, ਚੁੱਲਾ ਜਾ, ਸਟੋਵ ਜਾਂ ਮਿਲਦੇ ਨੇ ਅੱਜ ਕੱਲ੍ਹ ਉਹ ਬੋਤ ਤਲ-ਬੂਤਲ ਨਾਲ। ਓ ਨਾਲ ਲੈ ਜੇ ਤੇ ਆਪ ਹੀ ਬਣਾ ਲੇ ਮੈਗੀ ਦੇ ਪੈਕੇਟ ਉੱਧਰ।
ਏ ਮੈਨੂੰ ਤਾਂ ਆ, ਉੱਥੋਂ ਆਣ ਤੋਂ ਨਾ ਬਾਦ ਮੈਨੂੰ ਪਤਾ ਚੱਲਿਆ ਏ ਵੀ ਚੀਜ਼ ਚੱਲ ਰਹੀ। ਨਈਂ ਤਾਂ ਮੈਂ ਤਾਂ ਲੈ ਕੇ ਜਾਂਦੀ ਉੱਥੇ ਦੱਸੋ ਪੈਕੇਟ ਅਪ ਆਪਾਂ ਲੈ ਵੀ ਗਏ ਮੈਗੀ ਤੇ ਉੱਥੇ ਪੰਜਾਹ ਰੁਪਏ ਦਾ ਇੱਕ ਬਣਾ ਕੇ ਦੇ ਰੇ ਇੱਕ ਪੈਕਟ। ਆਪਾਂ ਉਰੇ ਦਸ ਰੁਪਏ ਦਾ ਲਾ ਕੇ ਬੰਦਾ ਕਿੰਨਾ ਨਿਬ
ਹਾਂਜੀ-ਹਾਂਜੀ, ਸਹੀ ਗੱਲ ਐ। ਤੇ ਬੰਦਾ ਵੀ ਰਪੇ ਦਾ ਬਣਾਵੇ, ਦੋ ਜਣੇ ਖਾ ਲਵਣ ਐਥੇ ਤਾਂ। ਮੈਂ ਓਹ ਬੁਰੇ ਹਾਲ । ਪਾੜਾਂ ਚ ਨਾ ਜ਼ਿਆਦਾ ਹੀ ਉਹ ਕਰਦੇ ਨੇ ਏਹੇ। ਪੈਹੇ ਕਿਵੇਂ ਕਮਾਣ ਅਗਲੇ ਵੀ ਸਚ ਚੇ ਨੇ। ਰੈਣਾ ਓਨਾਂ ਨੇ
ਹਾਂ ਫੇਰ ਉਨਾ ਦਾ ਵੀ ਕੇੜਾ ਕ ਟਾਈਮ ਹੁੰਦਾ, ਐਹੀ ਹੁੰਦਾ ਦੋ- ਚਾਰ ਮਹੀਨੇ, ਉਸ ਤੋਂ ਬਾਦ ਤਾਂ ਜੇ ਬਰਫ਼ ਰਫਾਂ -ਬੁਰਫਾ ਪੈ ਜਾਂਦੀਐਂ
ਹਾਂਜੀ-ਹਾਂਜੀ, ਸਈ ਗੱਲ ਐ।
ਹੰ।
ਹੋਰ ਸੁਣਾਓ।
ਫੇਰ ਤੇ ਇੰਨਾ ਚੱਲਦਾ ਹੀ ਨੀ ਟਾਈਮ।
ਹਾਂਜੀ- ਹਾਂਜੀ।
ਬਸ ਅਸ ਤਾਂ ਪਹਿਲਾਂ ਘੁੰਮ ਆਏ, ਜਿੰਨਾ ਘੁੰਮੋ ਫਿਰ ਕੇ ਆਣਾ ਸੀ। ਰਾਜਯਸਥਾਨ ਚਲੇ ਗਏ ਸੀ ਘੁੰਮਣ।
ਅੱਛਾ-ਅੱਛਾ ਓਧਰ ਮੌਸਮ ਕਿਵੇਂ ਸੀ, ਰਾਜਸਥਾਨ ਤੁਸੀਂ ਗੇ ਜਿੱਥੇ?
ਹਾਏ ਗਰਮੀ ਤਾਂ ਰਾਜਸਥਾਨ 'ਚ ਤਾਂ ਵੈਸੇ ਈ ਤਾਨੂੰ ਪਤਾ ਕਿੰਨੀ ਗਰਮੀ ਓਏਗੀ, ਰੇਤ ਈ ਰੇਤ ਆ ਓਥੇ ਤਾਂ।
ਹਾਂਜੀ- ਹਾਂਜੀ ਮਤਬ
ਕੀ ਓਥੇ ਇੰਨਾ ਮੀਂ ਆਇਆ, ਮੌਸਮ ਐ ਐਸਾ ਹੋ ਗਿਆ, ਇੰਨਾ ਵਧੀਆ ਪੁੱਛੋ ਕੁੱਛ ਨਾ। ਮੀਂ ਪੂਰਾ ਜ਼ੋਰ ਨਾਲ
ਅੱਛਾ- ਅੱਛਾ।
ਆਂਦੀ ਤੂਫਾਨ ਆਏ, ਫੋਨਾਂ ਤੇ ਅਲਰਟ ਆ ਗ‌ਆ ਥਾ।
ਅੱਛਾ ਜੀ।
ਹੂੰ।
ਫੇਰ ਘੁੰਮਣ ਦੀ ਥਾਂ ਹੈਗੀ ਓਥੇ ਵਧੀਆ ਵੈਸੇ, ਧੁੱਪੇ ਘੁੰਮਦੇ ਨੇ ਲੋਗ? ਧੁੱਪੇ ਵੀ ਘੁੰਮੀ ਫਿਰਦੇ ਨੇ ਓਥੇ।
ਸਭ ਘੁੰਮਦੇ ਕਿਉਂਕਿ ਦੇਖੋ ਸਵੇ ਆਪਣਾ ਧੁੱਪ 'ਚ ਨੀ ਘੁੰਮੇਗੇ, ਸ਼ਾਮੀ ਜੀ ਨਿਕਲ ਜਾਂਨੇ। ਕਈ ਵਾਰ ਓਥੇ ਦਾ ਮੌਸਮ ਐਸ ਸਾ ਹੋ ਜਾਂਦਾ। ਬੰਦਾ ਫੇਰ ਨਿਕਲਦਾ ਹੁਣ ਅਸੀਂ ਵੀ ਓਥੇ ਤਿ ਅਹ ਤਿੰਨ ਦਿਨ ਲਗਾ ਕੇ ਆਏ ਸੀ ਰਾਜਸਥਾਨ ਵੀ।
ਅੱਛਾ-ਅੱਛਾ ਤੇ ਕੈਂਦੇ ਨੇ ਪਾਣੀ ਮੈਂਗਾ ਓਧਰ ਬਰਾ।
ਹਾਂ ਰਾਜਸਥਾਨ 'ਚ ਤਾਂ ਪਾਣੀ ਦੀ ਤਾਂ ਕਮੀ ਹੈ ਈ ਆ ਬਈ। ਫੇਰ ਉੱਥੇ ਨਾ ਪਹਾੜਾਂ 'ਚ ਜੜਾ ਪਾਣੀ ਪੈਂਦਾ ਨਾ। ਲੋਕੀ ਓ ਪੀ ਲੈਂਦੇ ਆਪਣੀ ਬੋਤਲਾਂ 'ਚ ਭਰ ਭਰ ਕੇ। ਮੈਂ ਕੈ ਰੀ ਇੰਨਾ ਵਧੀਆ, ਇੰਨਾ ਠੰਡਾ ਪਾਣੀ ਲੈਣ ਦੀ ਲੋੜ ਈ ਨੀ।
ਅੱਛਾ ਜੀ। ਤੇ ਰਾਜਸਥਾਨ ਤੁਸੀਂ ਕੈਂਦੇ ਮ ਆਪਾਂ ਪਹਾੜਾਂ ਤੇ ਗੇ, ਵ ਰਾਜਸਥਾਨ ਪਾਸੇ ਸੀ।
ਨਈ ਨਈ ਓ ਦੂਜੇ ਵਾਸੇ ਸੀ।
ਹਾਂਜੀ ਹਾਂਜੀ।
ਓ ਤਾਂ ਜਿਵੇਂ ਅਮਰਨਾਥ ਦੀ ਯਾਤਰਾ ਵਗੈਰਾ ਨੀ ਚੱਲਦੀਆਂ। ਓ ਓਧਰ ਵਾਲੀ ਸਾਈਡ ਸੀ, ਏ ਏਧਰ ਵਾਲੀ ਸਾਈਡ ਆ ਰਾਜਸਥਾਨ। ਏਥੇ ਵੀ ਮਿਲ ਜਾਂਦਾ ਐਵੇਂ ਤਾਂ ਦੇਖੋ ਸਾਰੀ ਚੀਜ਼ਾਂ ਈ ਮੈਂਗੀਆਂ। ਹਰ ਜਗਾ ਬ ਘਰ ਤੋਂ ਬਾਰ ਨਿਕਲੋ ਮੈਂਗਾਈ ਮੈਂਗਾਈ ਆ।
ਹੈਈ ਕੈ ਤੇ ਰੀ ਸਾਰੇ। ਸੋ ਦਾ ਨੋਟ ਅੱਜ ਕਲ੍ਹ ਤੇ ਦਸ ਦਾ ਨੋਟ ਬਣਿਆ ਪਿਆ।
ਹੂੰਅ।
ਬੁਰੇ ਹਾਲ ਹੋਏ ਪਏ ਨੇ। ਮੈਂ ਕਿਆ ਸੌ ਦਾ ਨੋਟ ਖੋਲਣ ਜਾਓ ਤੇ ਦਸ ਰੁਪਏ ਪਤਾ ਲੱਗਦੇ ਨੇ, ਦਸ ਰੁਪਏ ਦਾ ਨੋਟ ਬਣਿਆ ਪਿਆ ਅੱਜ। ਪੈਲਾਂ ਤਾਂ ਸੌ ਦੇ -
ਹੋਰ ਕੀ ਬੱਚਿਆਂ ਨੂੰ ਗ਼ਲਤੀ ਨੂੰ ਦੇ ਨੀ ਸਕਦੇ ਪੰਜਾ ਰਪਏ, ਓ ਪੰਜਾ ਰਪਏ ਤੇ ਕੁਛ ਨੀ ਲੈ ਕੇ ਆਦੇ ਨੇ।
ਹਾਂਜੀ ਹਾਂਜੀ ਸ‌ਈ ਗੱਲ, ਆਂਦਾ ਈ ਕੀ ਏ ਅੱਜ ਕੱਲ ਤਾਂ ਏਨ ਈ ਮੈਂਗਾ ਹੋਇਆ। ਕੁਛ ਨੀ ਆਂਦਾ ਸੌ ਰਪਏ 'ਚ ਤਾਂ ਅੱਜ ਕੱਲ। ਹ।
ਹੋਰ।
ਦਸ ਰਪਏ ਬੱਚਿਆਂ ਨੂੰ ਕੁ ਚੀਜ਼ ਫੜਾ ਦੋ, ਕੈਂਦੇ ਦਸ ਰਪਏ 'ਚ ਕੀ ਆਂਦਾ ਕੁਛ ਹੋਰ ਦੇ ਦੋ ਬਈ ਸੋ। ਔਰ ਦੇ ਪੈਲੇ ਜ਼ਮਾਨਾ ਕਿੱਥੇ ਇੱਕ ਰਪਏ 'ਚ ਚਾਰ ਟੋਫੀਆਂ ਮਿਲ ਜਾਂਦੀਆਂ ਸੀ। ਓ ਚਵਾਨੀ ਰਪਏ ਦੀ ਮਿਲਦੀ ਸੀ। ਅਠਾਨੀ ਦੀ, ਚਵਾਨੀ ਦੀ ਹੁਣ ਕਿੱਥੇ ਮਿਲਦੀਆਂ।
ਹਾਂ।
ਓ ਪੈਲੇ ਵੇਲੀ ਮੌਜਾਂ ਕਿੱਥੇ, ਜੋ ਸਕੂਲ ਜਾਣਾ। ਹਾਂਜੀ ਇਮਲੀ ਦੇ ਗੋ ਮਿਲਣੇ ਗੋਲੀਆਂ ਜੀਆਂ, ਨਾਰੀਅਲ ਦੇ ਗੋ- ਗੋਲੀਆਂ ਮਿਲਨੀਆਂ, ਟੋਫੀਆਂ ਜੀਆਂ।
ਔਰ ਓ ਸੰਤਰੇ ਅਲੀ ਟੋਫੀਆਂ ਹੁਣ ਲੇਣ ਚਲੇ ਜਾਓ, ਪੈਕਟਾਂ 'ਚ ਜੜੇ ਖੁੱਲੀ ਮਿਲਦੀ ਤੇ ਕਹੀ ਨੀ ਮਿਲਨੀਆਂ। ਬੜੇ ਔਖੇ ਮਿਲਦੀਆਂ।
ਹੋਰ ਜੀ।
ਹੁਣ ਤਾਂ ਜੇ ਗਰਮੀਆਂ 'ਚ ਜਾਣਾ ਫੇਰ ਤਾਂ ਪਹਾੜਾਂ 'ਚ ਜਾਨ ਦਾ ਫੈਦਾ ਓਥੇ ਮੌਸਮ ਇੰਨਾ ਠੰਡਾ ਹੁੰ-
ਹਾਂਜੀ। ਹਾਜੀ ਸੋਚ ਤੇ ਰਹੇ ਸੀ ਆਪਾਂ ਪਲੈਨ ਕਰਦੇ ਪਏ ਸੀ। ਕਿ ਵੀ ਇਹਨੂੰ ਸਲਾਹ ਬਣਾਈ ਐ ਕਿ ਬਈ ਚੱਲ ਇਨੂੰ ਲੈ ਕੇ। ਤੇ ਘੁੰਮਾ ਲੈ ਆਓ। ਬਈ ਇੱਧਰ ਹੀ ਘੁੰਮ ਕੇ ਆਇਆ ਹੋਰ ਕਿਧਰ ਘੁੰਮਣ ਗਏ ਨੀ ਮੈਂ ਕਿਹਾ ਚਲੋ ਇੱਧਰ ਹੀ ਘੁੰਮਾ ਲਿਆਓ, ਦੇਖੋ। ਕਹਿੰਦੇ ਤੇ ਪਏ ਨੇ ਕਹਿੰਦੇ ਮਹਿੰਗਾ ਇੰਨਾ ਉੱਧਰ ਕਹਿੰਦੇ ਪਾਹੜਾ ਚ ਜਿਆਦਾ ਮਹਿੰਗਾ ਹੁੰਦਾ। ਤੇ ਬਈ ਪਰਿਵਾਰ ਜਾਓ ਤਾਂ ਪੰਜਾਹ ਹਜ਼ਾਰ ਰੁਪਏ ਦੇ ਜੇਬ ਵਿੱਚ ਹੋਏ ਨੀ। ਹੋਟਲ ਕਮਰੇ -ਕੁਮਰੇ ਲਓ ਤਾਂ ਉੱਥੇ ਹੀ ਮਹਿੰਗਾ ਤਿੰਨ ਹਜ਼ਾਰ ਰੁਪਏ ਦਾ।
ਸੀ ਸਾਡੇ ਵੀ ਅ ਸੱਤ ਬੰਦਿਆਂ ਦੇ ਲੱਗੇ ਸੀ ਸਾਡੇ, ਕਿੰਨੇ ਕੁ ਹਾਂ ਸੱਠ ਕੁ ਹਜ਼ਾਰ ਰੁਪਇਆ।
ਹਾਂਜੀ ਤਾਂਹੀ ਤਾਂ ਕਹਿੰਦੇ ਨੇ ਨਾ ਕਿ ਵੀ ਜਾਣਾ ਕਿਹੜਾ ਸੌਖਾ ਹੈ ਜੇ ਪੰਜਾਹ-ਸੱਠ ਹਜ਼ਾਰ ਰੁਪਏ ਚਾਈਦਾ। ਫਿਰ ਜਾ ਸਕਦੇ ਓ।
ਹੋਰ।
ਕਮਰੇ ਵੀ ਵੇਖਲਓ ਕਮਰੇ ਤਿੰਨ ਹਜ਼ਾਰ ਰੁਪਏ ਹੋਣਗੇ ਪਹਾੜਾਂ ਤੇ ਉਸ ਤੋਂ ਸਸਤੇ ਕੀ। ਕਮਰੇ ਮਿਲਣਗੇ ਤੁਹਾਨੂੰ।
ਅਗਰ ਕੋਈ ਕਮਰੇ ਸਸਤੇ ਮਿਲ ਵੀ ਜਾਏਗੇ ਫਿਰ ਉਥੇ ਫੈਸਿਲਿਟੀ ਨਹੀਂ ਮਿਲਦੀ।
ਹਾਂਜੀ ਹਾਂਜੀ, ਵੋ ਚੱਜ ਤਾਂ ਨਹੀਂ ਹੁੰਦਾ ਨਾ ਕੁੱਝ।
ਹਾਂ ਹੁਣ ਆਪਾਂ ਨੂੰ ਉੱਥੇ ਜਾ ਕੇ ਪਹਾੜਾਂ ਚ ਜਾ ਕੇ ਆਪਾਂ ਨੂੰ ਗੀਜ਼ਰ ਵੀ ਚਾਹੀਦਾ ਐ। ਉੱਥੇ ਪਾਣੀਆਂ ਦੀ ਇੰਨੀ ਸੋਟੀਜ ਹੋ ਜਾਦੀ ਐ। ਪਾਣੀ ਠੰਡਾ-ਗਰਮ ਪਤਾ ਨੀ ਕਿਵੇਂ-ਕਿਵੇਂ ਸਾਨੂੰ ਪਤ ਅਸੀਂ ਉੱਥੇ ਪੰਜ ਦਿਨ ਕੱਟ ਕੇ ਆਏ ਸੀ। ਹੂੰ
ਬਸ ਕੀ ਕਰੀਏ ਬੱਚੇ ਵੀ ਜਿੱਦ ਕਰਦੇ ਪੇਨੇ ਲੈ ਚਲੋ, ਲੈ ਚਲੋ, ਮੈਂ ਕਿਹਾ ਚਲੋ ਸਲਾਹ ਬਣਾਂਦੇ ਪਿਆ। ਫੇਰ ਦਿਲ ਕਰਦਾ ਕਿ ਆਪਣੀ ਕਾਰ ਤੇ ਜਾਈਏ ਉਹ ਵੀ ਮਹਿੰਗਾ ਪਏਗਾ, ਮੈਂ ਕਿਹਾ ਚੱਲ ਟ੍ਰਰੇਨ ਤੇ ਪਤਾ ਕਰਨੇ ਆ ਟ੍ਰੇਨ ਉ ਤੇ ਹੀ ਲੰਘ ਜਾ ਗੇ ਟ੍ਰੇਨ ਵੀ, ਹੁੰਦੀ ਐ ਨਾ ਟ੍ਰੇਨ ਵੀ ਜਾਂਦੀ ਹੁੰਦੀ ਏ ਦੇਹਰਾਦੂਨ ਜੀ।
ਮੈਂ ਕਿਹਾ ਚਲੋ ਪਤਾ ਕਰਨਾ ਐ ਟ੍ਰੇਨ ਦਾ ਕੀ ਕਿਰਾਇਆ ਹੁਣ ਮੈਨੂੰ ਲੱਗਦਾ ਦੋ ਸੌ ਰੁਪਏ ਕਿਰਾਇਆ ਹੋਏਗਾ ਬੰਦੇ ਦਾ ਇੱਕ ਟ੍ਰੇਨ ਤੇ ਤਾਂ।
ਪਤਾ ਨੀ ਅਸੀਂ ਤਾਂ ਕਦੀ ਟ੍ਰੇਨ ਚ ਸਫਰਾਂ ਈ ਨੀ ਕੀਤੀਆਂ ਜਦ ਦੀ ਕੱਤੀ ਆਯਾ ਤਾਂ
ਹੂੰ ਓ ਟ੍ਰੇਨ ਚ ਜ਼ਿਆਦਾ ਮਜ਼ਾ ਆ ਜਾਦਾ ਹਾਂਜੀ ਹਾਂਜੀ।
ਸਾਰੀ ਫੈਮਿਲੀ ਹੁੰਦੀ ਆ ਤਾਂ ਟੂਰ-ਟਰੈਵਲ ਕਰ ਲੈਂਦੇ ਆ, ਲੇਕਿਨ ਚੱਲਦੇ ਅਸੀਂ ਆਪਣੀ ਗੱਡੀਆਂ ਤੇ ਈ ਐ।
ਹਾਂਜੀ ਹਾਂਜੀ, ਚਲੋ ਮੈਂ ਤੁਹਾਨੂੰ ਫਿਰ ਲਾਂਦੀ ਆ ਫੋਨ ਠੀਕ ਹੈ ਜੀ ਸਸ ਰੀ ਕਾਲ ਜੀ ਹਾਂਜੀ।